ਹੈਲੋ। ਹੈਲੋ। ਹਾਂਜੀ, ਹਾਂਜੀ ਨਮਸਤੇ ਮੈਮ।
ਨਮਸਤੇ ਮੈਮ ਆਵਾਜ਼ ਆ ਰਹੀ ਹੈ ਆਪ ਕੋ?
ਸੋ।
ਮੈਂਨੇ ਕਿਹਾ ਆਵਾਜ਼ ਆ ਰਹੀ ਹੈ ਆਪ ਕੋ?
ਹਾਂਜੀ, ਹਾਂਜੀ ਮੈਮ ਆਪਕੀ ਆ ਰਹੀ ਹੈ ਮੇਰੀ ਆ ਰਹੀ ਹੈ ਆਪ ਕੋ?
ਆ ਰਹੀ, ਆ ਰਹੀ ਹੈ।
ਓਕੇ।
ਕੈਸੇ ਹੋ ਮੈਮ?
ਬੜੀਆ ਬੜੀਆ ਆਪ ਬਤਾਓ?
ਬੜੀਆ ਮੈਂ ਰੋਟੀ ਖਾ ਕੇ ਹਟੀ ਹੁ ਆਪ ਨੇ ਖਾਈ?
ਹਾਂਜੀ ਹਾਂਜੀ ਬਸ ਹਮ ਵੀ ਖਾਣੇ ਵਾਲੇ ਆਪ ਕਿਆ ਬਣਾ ਲਿਆ ਅੱਜ?
ਆਜ ਪੂਰੀ ਬਣੀ ਥੀ ਖਾਓਗੇ ਆਪ?
ਹੋ ਵਾਉ ਵੋ ਤੋ ਮੇਰੀ ਫੇਵਰੇਟ ਹੈ ਸਾਥ ਮੇ ਕਿਆ ਬਣਾਇਆ?
ਸਾਥ ਮੇ ਅਚਾਰ ਥਾ ਔਰ ਮੰਗਵੇਂ ਅਹ ਕਾਲੇ ਚਨੇ ਥੇ।
ਓਕੇ ਓਕੇ ਮੰਗਵੈ ਥੇ?
ਹਾਂਜੀ, ਕਿਸੀ ਸੇ ਲੀਏ ਥੇ ਮੈਂ ਲਾਈ ਨੀ ਸੀ।
ਓਕੇ-ਓਕੇ-ਓਕੇ ਮੈਮ ਔਰ ਬਤਾਓ ਕਿਆ ਕਰ ਰਹੇ ਹੋ ਅੱਜ ਕੱਲ।
ਆਜ ਕੱਲ੍ਹ ਟਾਈਮ ਖ਼ਰਾਬ ਕਰ ਰਹੀ ਹੂ।
ਟਾਈਮ ਖਰਾਬ ਓਕੇ-ਓਕੇ ਕਿਸ ਕੇ ਸਾਥ?
ਯਹੀ ਕਾਮ ਪੇ। ਕਮ ਤਾਂ ਹੈ ਹੀ ਨਹੀਂ ਆਗੇ ਵਿਹਲੇ ਬੈਠੇ ਰਹਤੇ ਹੈ।
ਓਕੇ-ਓਕੇ ਘਰ ਪੇ ਠੀਕ ਹੈ ਸਭੀ।
ਸਭ ਬੜੀਆ। ਸਾਰੇ ਹੈ ਸਾਰੇ।
ਅੱਛਾ ਸਾਰਿਆਂ ਹੋਰ ਛੁੱਟੀਆਂ ਪੜੀ ਹੋਗੀ।
ਛੁੱਟੀਆਂ ਨਹੀਂ ਮੈਂ ਸਟੱਡੀ ਨਹੀਂ ਕਰ ਰਹੀ ਮੇਰੀ ਸਟੱਡੀ ਕੰਪਲੀਟ ਹੈ।
ਓਕੇ ਓਕੇ ਠੀਕ ਹੈ ਮੈਮ ਜੀ। ਹੋਰ ਘਰ ਪਰਿਵਾਰ ਘੂੰਮਣੇ ਨਹੀਂ ਗਏ ਕਹੀ ਪੇ।
ਬਸ ਪੈਸੇ ਨਹੀਂ ਹੈ ਜਾਣਾ ਕਹਾਂ?
ਚਲੋ ਘੁੰਮਣਾ ਚਾਹੀਏ ਟਾਈਮ ਕਭੀ ਕਭੀ ਆਤਾ ਹੈ ਐਸਾ।
ਹਮ ਇਹ ਤੇ ਹੈ ਹੀ। ਕੋਈ ਬਾਤ ਨੀ ਹੈ ਮੇਰੇ ਸਾਥ ਇੱਕ ਦੋ ਲੜਕੀਆਂ ਉਹ ਬੋਲ ਰਹੀ ਥੀ ਕੋਈ ਨਾ ਹਮ ਯਹਾਂ ਚਲੇਂਗੇ ਟਾਰਜ਼ਨ ਬਣੇਗੇ। ਮੈਂ ਖਰਚਾ ਕਰ ਦੂੰਗੀ ਆਪ ਚਲ ਪੜ੍ਹਨਾ ਮੈਂਨੇ ਕਹਾ ਠੀਕ ਹੈ।
ਓਕੇ ਓਕੇ ਕੋਈ ਬਾਤ ਨੀ ਚੱਲ ਚੱਲ ਲੇਨਾ। ਹਮੇ ਵੀ ਪੁੂਛ ਲੇਨਾ ਹਮ ਵੀ ਚੱਲ ਪੜੇਗੇ।
ਅੱਛਾ ਆਪ ਜਾ ਸਕਦੇ ਹੋ?
ਹਾਂ ਹਾਂ ਕਿਉਂ ਆਪ ਲਿਜਾ ਨਹੀਂ ਸਕਦੇ ਹਮੇ।
ਨਹੀਂ ਮੈਂ ਨਹੀਂ। ਪਤਾ ਨਹੀਂ ਆਪ ਕਹਾਂ ਸੇ ਕੌਣ ਸੇ ਸ਼ਹਿਰੇ ਸੇ ਬੋਲ ਰਹੇ ਹੋਗੇ ਨਾ ਇਸੀ ਲਈਏ ਪੁੂੱਛਾ ਮੈਂਨੇ।
ਨਹੀਂ ਬਹੁ ਤੋ ਚਲੋ ਅਗਰ ਬਾਤ ਹੋ ਗਈ ਤਾਂ ਹਮ ਕੋਂਟੈਕਟ ਮੈਂ ਵੀ ਆ ਹੀ ਸਕਦੇ।
ਹਮ ਠੀਕ ਇਹ ਵੀ ਬਾਤ ਹੈ।
ਹਾਂਜੀ ਔਰ ਘਰ ਪੇ ਠੀਕ ਹੈ ਸਭ।
ਜੀ ਸਬ ਬੜੀਆ।
ਓਕੇ ਓਕੇ।
ਆਪ ਕੇ ਘਰ ਕੌਣ ਕੌਣ ਹੈ?
ਮੇਰੇ ਘਰ ਵੀ ਸਭੀ ਹੈ, ਬ੍ਰਦਰ ਹੈ, ਭਾਭੀ ਹੈ, ਬਹਿਨ ਹੈ ਛੋਟੀ, ਮੰਮਾ ਹੈ, ਪਾਪਾ ਹੈ।
ਅੱਛਾ।
ਹਾਂਜੀ, ਬੜੇ ਦੀਦੀ ਹੈ ਦੋ। ਕੀ ਮੈਰਿਜ ਹੋ ਗਈ ਹੈ। ਵੋ ਆਂਏਂਗੇੇ ਸ਼ਾਇਦ ਛੁੱਟਟਿਯੋਂ ਮੇਂ ੳਨ ਕੇ ਬੱਚੋਂ ਕੋ ਛੱਟੀਆਂ ਹੋ ਗਈ
ਅਭੀ ਆਏ ਨਹੀਂ।
ਨਹੀਂ ਅਭੀ ਤੱਕ ਨਹੀਂ ਆਏ ਉਨਕੀ ਐਕਚੁਲੀ ਨਨਦ ਆਈ ਹੋਈ ਥੀ ਨਾ, ਵੋ ਉਨਕੇ ਸਾਥ ਘੂਮਨੇ ਗਏ ਹੋਏ ਹੈ। ਫਿਰ ਵੋ ਚਲੇ ਜਾਏਗੇ, ਫਿਰ ਵੋ ਆਏਂਗੇੇ। ਨਹੀਂ, ਨਹੀਂ ਮੈਂ ਤੋ ਅਨਮੈਰਿਡ ਹੂੰ ਦੀਦੀ ਮੈਂ ਆਪਣੀ ਦੀਦੀ ਕੀ ਬਾਤ ਕਰ ਰਹੀ ਹੂੰ।
ਅੱਛਾ, ਅੱਛਾ ਨਹੀਂ ਮੈਂਨੇ ਆਪ ਕਾ ਹੀ ਪੂੱਛਾ ਹਾਂ।
ਨਹੀਂ, ਨਹੀਂ ਮੇਰਾ ਨਹੀਂ ਮੈਂ ਤੋ ਅਨਮੈਰਿਡ ਹੋਗੀ ਮੇਰਾ ਤੋ
ਓਕੇ, ਤੋ ਆਪ ਕਬ ਤੱਕ ਕਰਵਾਓਗੇ ਸ਼ਾਦ
ਅਭੀ ਕੋਈ ਪਲਾਨ ਨਹੀਂ ਹੈ ਜੈਸੇ ਭਗਵਾਨ ਜਬ ਚਾਹੇ ਵੈਸੇ ਤਬ ਹੋ ਜਾਏਗੀ
ਭਗਵਾਨ ਚਾਏ ਆਪ ਵੀ ਚਾਉ ਤਭੀ ਹੋਏਗੀ।
ਉਹ ਹੈ ਉਹ ਹੈ ਮੈਮ ਉਹ ਹੈ।
ਠੀਕ ਹੈ ਆਪ ਅਬ ਕਿਆ ਕਰ ਰਹੇ ਹੋ?
ਮੈਂ ਅਭੀ ਫ੍ਰਰੀ ਹੂੰ ਘਰ ਪੇ ਹੋਤੀ ਹੂੰ ਵੈਸੇ ਮੈਂਨੇ ਸਲੋਨ ਕਾ ਸਿੱਖਾ ਹੈ ਜੈਸੇ ਮੇਰਾ। ਸਾਈਡ ਬਿਜ਼ਨਸ ਹੈ ਵੈਸੇ ਮੈਂ ਮਤਲੱਬ। ਕੋਈ ਘਰ ਪੇ ਅਗਰ ਕੋਈ ਬੁਲਾ ਲੇ ਜਾਂ ਫਿਰ ਕਿਸੇ ਪਾਰਟੀ ਫੰਕਸ਼ਨ ਮੈਂ ਕਿਸੇ ਕੋ ਰੈਡੀ ਕਰਨਾ। ਚਲੀ ਜਾਤੀ ਹੋ। ਹਾਂਜੀ ਜਾ ਕੇ ਵੀ ਕਰਤੀ ਹੋ ਕਈ ਅਗਰ ਬੰਦੇ ਕਈ ਘਰ ਪੇ ਵੀ ਆ ਜਾਂਦੇ ਹੈ।
ਅੱਛਾ ਅੱਛਾ।
ਹਮ ਆਪ ਨੇ ਕੁਛ ਕਰਵਾਨਾ ਹੋ ਜ਼ਰੂਰ ਨਹੀਂ ਅਭੀ ਜੋਬ ਨਹੀਂ ਜੋਬ ਐਕਚੁਲੀ ਕੋਈ ਮਿਲਦੀ ਨਹੀਂ ਰਹੀ ਅੱਛੀ
ਅੱਛਾ ਜੀ ਸਟੱਡੀ ਕਿਆ ਕੀ ਹੈ ਆਪ ਨੇ।
ਮੈਂਨੇ, ਸਟੱਡੀ ਪਲੱਸ ਟੂ ਤੱਕ ਕੀ ਹੈ।
ਔਰ ਪੜ੍ਹ ਲੈਣਾ ਥਾ ਥੋੜਾ, ਫਿਰ ਜੋਬ ਈਜ਼ਲੀ ਮਿਲ ਜਾਨੀ ਥੀ।
ਹਾਂ ਹਾਂਜੀ ਵੋ ਤੋ ਮਿਲ ਜਾਣੀ ਥੀ, ਲੇਕਿਨ ਮੇਰਾ ਇੰਟਰਸਟ ਨਹੀਂ ਹੈ ਨਾ ਇਤਨਾ ਸਟੱਡੀ ਮੇਂ, ਮੈਂਨੇ ਸਲੋਨ ਕ ਕੋਰਸ ਸਿਖ ਲਿਆ ਹੈ। ਉਸਕਾ ਸ਼ਾਇਦ ਦੇਖੋ ਮੈਂ ਕਿਆ ਕਰਤੀ ਹੂੰ, ਹੂੰ।
ਵੀ ਸਲੋਨ ਕਾ ਹੀ ਕਰੋਗੇ ਫਿਰ
ਸਲੋਨ ਕਾ ਹੀ ਕੋਈ ਅੱਛਾ ਮਿਲ ਜਾਏ ਨਾ, ਜੈਸ
ਹਮ, ਹਮ ਵੋ ਤੋ ਹੈ ਆਪ ਅਪਲਾਈ ਕਰਤੇ ਰਹਿਣਾ ਨਾ ਕਹੀ ਨਾ ਕਹੀ।
ਹਾਂ, ਹਾਂ ਬਿਲਕੁਲ ਵੈਸੇ ਵੀ ਦਸ ਪੰਦਰਾਂ ਹਜ਼ਾਰ ਸੇ ਕੁੱਛ ਨਹੀਂ ਬਣਤਾ ਆਪਕੋ ਪਤਾ ਹੀ ਹੈ।
ਹਾਂਜੀ, ਬਣਤਾ ਤੋ ਕੁਛ ਨਹੀਂ ਹੈ ਪਰ ਹੋ ਤੋ ਬੁਰਾ ਭੀ ਨਹੀਂ ਹੈ।
ਹਾਂ ਵੋ ਤੋ ਹੈ।
ਹਮ।
ਹਾਂ ਵੈਸੇ ਆੱਜ ਕੱਲ ਸੈਲੂਨ ਤਾਂ ਹੀ ਜ਼ਿਆਦਾ ਚੱਲ ਰਹੀ ਹੈ। ਯੇ ਚੀਜ਼ ਐਸੀ ਹੈ ਕਿ ਆਗੇ ਆਗੇ ਬੜੀ ਜਾ ਰਹੀ ਹੈ। ਯੇ ਕੰਮ ਨੀ ਹੋਗੀ ਚੀਜ਼।
ਹਾਂ ਯੇ ਤੋ ਹੈ ਹੀ।
ਹਾਂਜੀ, ਆਪਣੇ ਨੀ ਸੀਖਾ ਕੁਛ ਹੈਡ ਹਾਂ, ਹਾਂ। ਬਿਲਕੁਲ, ਬਿਲਕੁਲ। ਪਹਿਲੇ ਪਹਿਲੇ, ਜੋ ਜਨਰੇਸ਼ਨ ਥੀ ਪਹਿਲੇ ਸਿਰਫ ਐਸੇ ਜੂਲਰੀ ਡਾਲ ਲੀ। ਲਿਪਸਟਿਕ, ਬਿੰਦੀ ਲਗਾਲੀ ਚਲੋ ਹੋ ਗਿਆ ਸ਼ਾਦੀ, ਅਬ ਤੋਂ ਮੰਨ ਲਓ ਪਚਾਸ ਤੋਂ ਕਰੀਮੇ ਹੀ ਹੋਂਗੀ ਜੋ ਫੇਸ ਪੇ ਲਗਤੀ ਹੋਂਏ
ਹੈ, ਹੈ ਹਮੇ ਨਹੀਂ ਪਤਾ ਥਾ।
ਹਾਂਜੀ ਹਾਂਜੀ, ਆਪਕੋ ਪਤਾ ਹੋਣਾ ਚਾਹੀਏ ਨਾ।
ਨਹੀਂ ਮੈਂ ਯੂਜ ਹੀ ਬਹੁਤ ਕਮ ਕਰਤੀ ਹੂੰ, ਇਸ ਲਈ ਪਤਾ ਹੀ ਨਹੀਂ ਥਾ।
ਓਕੇ- ਓਕੇ। ਬਟ ਆਪ ਕੀ ਸ਼ਾਦੀ ਹੋਗੀ ਆਪ ਕੋ ਪਤਾ ਲਗ ਜਾਏਗਾ, ਕਿ ਕੌਣ- ਕੌਣ ਸੀ ਕ੍ਰੀਮੇ ਮੇਰੇ ਫੇਸ ਕਿਤਨੀ ਕਰੀਮਮੇ ਲੱਗਣੀ ਹੈ। ਸਭ ਪਤਾ ਲੱਗ ਜਾਏਗਾ ਆਪਕੋ।
ਅੱਛਾ ਹਮ ਤੋਂ ਅਬ ਬੀ ਕਈ ਵਾਰ ਨਹਾ ਆ ਕੇ, ਸਰੋਂ ਕਾ ਤੇਲ ਲਗਾ ਲੇਤੇ ਹੈ।
ਅੱਛਾ ਅੱਛਾ, ਦੇਸੀ ਜੂਗਾੜ।
ਦੇਸੀ ਹਾਂਜੀ।
ਓਕੇ- ਓਕੇ। ਚਲੋ ਕੋਈ ਬਾਤ ਨਹੀਂ, ਹਮਸੇ ਪੁੂਛ ਲਿਆ ਕਰੋ ਜੋ ਪੁੂਛ ਨਾ ਹੋਤਾ ਹੈ ਹਮਸੇ ਪੂਛ ਲਿਆ ਕਰੋ, ਹਮ ਬਤਾ
ਖੁਸ਼ਕੀ ਹੋ ਤੋਂ ਸਰੋਂ ਕੋ ਤੇਲ ਲਗਾ ਲਤੇ ਹੈ। ਅਗਰ ਜ਼ਿਆਦਾ ਉਹ ਹੋ ਗਿਆ ਓਇਲੀ-ਓਇਲੀ ਤਾਂ ਪਾਊਡਰ ਲਗਾ ਲੈਤੇ ਐ।
ਅੱਛਾ-ਅੱਛਾ
ਹੋਰ ਕਿਆ, ਮੇਰੇ ਕੋ ਤੋ ਪਤਾ ਹੀ ਨਹੀਂ ਹੈ ਕਰੀਮੋ ਕਰੂਮੋ ਕ ਜ਼ਿਆਦਾ।
ਹਮ ਨਹੀਂ, ਨਹੀਂ ਵੋ ਤੋ ਚਲੋ ਧੀਰੇ, ਧੀਰੇ ਪਤਾ ਲਗ ਜਾਤਾ ਹੈ।
ਹਮ ਹੈ ਨੀ ਨਾ ਕੋਈ ਬਤਾਾਨੇ ਕੋ, ਆਪ ਬਤਾ ਦਆ ਕਰੋ।
ਓਕੇ, ਓਕੇ ਹਮ ਬਤਾ ਦੇਂਗੇ ਕੋਈ ਬਾਤ ਨਹੀਂ। ਆਪ ਜਬ ਮਰਜ਼ੀ ਫੋਨ ਕਰੋ ਹਸ ਸੇ ਪੁੂਛੋ, ਹਮ ਹਰ ਟਾਈਮ ਅਵੇਲੇਬਲ ਹੈ ਆਪ ਕੇ ਪਾਸ।
ਬਾਲੋਂ ਕੇ ਲਏ ਕਿਆ ਵਰਤ ਯੂਜ਼ ਕਰਨਾ ਚਾਹੀਏ।
ਬਾਲ ਆਪਕੇ ਕੈਸੇ ਹੈ ਸਟਰ੍ਰੋਂਗ ਹੈ ਜਾਂ ਜੜਦੇ ਹੈ ਜਿਆਦਾ।
ਮੇਰੇ ਤੋਂ ਬਹੁਤ ਜ਼ਿਆਦਾ ਪ ਪਤਲੇ ਹੈ ਔਰ ਸੀਧੇ ਸੀਧੇ ਹੈ, ਸੰਜੇ ਸਾਬਨ ਯੂਜ ਕਰ ਤੀ ਹੂ ਨਾ ਬਾਲੋਂ ਪੇ ਇਸ ਲਈਏ ਸਿਧੇ, ਸਿਧੇ ਸਿਲਕੀ ਸੀ।
ਓਕੇ, ਓਕੇ ਬਹੁਤ ਬੁ ਗੰਦਾ ਸਾਬਨ ਯੂਜ਼ ਕਰਦੇ ਹੋ।
ਨਹੀਂ, ਨਹੀਂ ਹਮਾਰੇ ਤੋ ਸਾਰੇ ਘਰ ਮੈਂ ਸੰਜੇ ਸਾਾਬੁਨ ਯੂਜ ਕਰਤੇ ਹੈ ਬਾਲੋਂ ਪ ਮੇਰੀ ਨਾਨੀ ਮੇਰੀ ਦਾਦੀ ਆਗੇ ਮੰਮੀ
ਅੱਛਾ, ਅੱਛਾ, ਆਜ ਕੱਲ ਉਸ ਸਾਬਣ ਕੋ ਤੋ ਕੋਈ ਪੁੱਛਦਾ ਹੀ ਨਹੀਂ ਹੈ। ਪਰ ਵੈਸੇ ਫਾਲਤੂ ਮੇਂ, ਵੋ ਸਾਾਬਣ ਮ ਕੁਛ ਸੁਣਾ ਹੋਣ, ਹੋਰ ਹੋਰ ਸੁਣਾਓ।
ਔਰ ਬੜੀਆਂ ਆਪਕੋ ਪੰਜਾਬੀ ਬੀ ਆਤੀ ਹੈ। ਐਸ ਤਰਹ ਕੁਛ ਬੋਲ ਲੈਂਦੇ ਨ, ਮੈਮ ਆਪ ਹਿੰਦੀ ਪੇ ਜਾਓ ਮੇਰੀ ਪੰਜਾਬੀ ਥੋੜੀ ਅੱਛੀ ਨੀ ਹੈ।
ਠੀਕ ਹੈ ਮੈਮ ਆਪ ਹਿੰਦੀ ਮੇ ਹੀ ਬਾਤ ਕਰ ਲਓ, ਜੈਸੇ ਆਪਾਂ ਕੋ ਕੰਮਫਰਟੇਬਲ ਲਗੇ।
ਹੂ ਜੀ ਕਿ ਮੇਰੇ ਕੋ ਦੇਸੀ ਵਾਲੀ ਪੰਜਾਬੀ ਆਤੀ ਹੈ, ਉਹ ਆਪ ਕੋ ਨਹੀਂ ਸਮਝ ਆਏਗੀ।
ਓਕੇ -ਓਕੇ ਕੋਈ ਬਾਤ ਨਹੀਂ ਮੈਂ ਸਿਖਾ ਦੂੰਗੀ। ਥੋੜ੍ਹੀ ਥੋੜ੍ਹੀ ਬੋਲਨੇ ਕੀ ਕੋਸ਼ਿਸ਼ ਕਰੋ ਤਭ ਹੀ ਆਏਗੀ, ਪੰਜਾਬ ਮੈਂ ਰਹਿ ਕੇ ਪੰਜਾਬੀ ਨਹੀਂ ਸਿੱਖੀ ਤੋਂ ਕਿਆ ਸਿੱਖਾਂ।
ਨਹੀਂ ਪੰਜਾਬੀ ਆਤੀ ਹੈ ਮੇਰੇ ਕੋ, ਵਿਲੇਜਰ ਵਾਲੀ ਆਤੀ ਹੈ।
ਓਕੇ ਚਲੋ ਕੋਈ ਬਾਤ ਨਹੀਂ ਔਰ ਬਤਾਓ
ਹੋਰ ਸਭ ਬੜੀਆ?
ਮੌਸਮ ਕੈਸਾ ਐ ਵਾਂ ਪੇ ਉਧਰ
ਇਧਰ ਤੋ ਕੁੱਛ ਪਤਾ ਈ ਨੀ ਲਗਤਾ, ਕਭੀ ਗਰਮੀ ਆ ਜਾਤੀ ਐ, ਕਭੀ ਬਾਰਿਸ਼ ਆ ਜਾਤੀ ਐ ਹੂੰ।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
ਧੂਪ ਨਿਕਲੇ ਤੋਂ ਉਸ ਕੇ ਬਾਅਦ ਕੱਪੜੇ ਸੁਖਾਤੇ ਹੈ ਥੋੜੀ ਦੇਰ ਬਾਅਦ ਮੇ ਬੱਦਲ ਆ ਜਾਤੇ ਹੈ
ਆਪਗਦਾ ਨੈਕਸਟ ਮੰ ਬਾਰਿਸ਼ ਕਾ ਮਹੀਨਾ ਸਟਾਰਟ ਹੋ ਜਾਏਗਾ ਹਾਂਜੀ-ਹਾਂਜੀ
ਬਾਰਿਸ਼ ਤੋਂ ਇਸ ਮੰਥ ਵੀ ਆ ਰਹੀ ਹੈ ਕੱਲ ਆ ਗਈ ਸੀ ਬਿਨਾਂ ਬਤਾਏ ਪਤਾ ਹੀ ਨਹੀਂ ਚਲਾ
ਹੂ, ਵੋ ਤੋ ਫਿਰ ਮੌਸਮ ਕੇ ਹਿਸਾਬ ਸੇ ਨਾ, ਆਪ ਮੈਪ ਸੇ ਦੇਖ ਲੀਆ ਕਰੋ, ਗੂਗਲ ਮੈਪ ਸੇ।
ਵਹੀਂ ਦੇਖਾ ਥਾ, ਵਹਾਂ ਤੋ ਤਿੱਖੀ ਧੂਪ ਦਿਖਾਈ ਥੀ, ਇਸ ਲੀਏ ਮੈਂਨੇ ਘੂਮਨੇ ਕਾ ਪਲੈਨ ਕੈਂਸਲ ਕਰ ਦੀਆ। ਆਪ ਕੋੋ ਨਹੀਂ ਪਤਾ, ਕੱਲ ਮੇਰਾ ਬਰਥਡੇ ਥਾ।
ਅੱਛਾ, ਅੱਛਾ ਠੀਕ ਹੈ ਠੀਕ ਹੈ। ਓਕੇ, ਓਕੇ
ਆਪ ਨੇ ਮੇਰੇ ਕੋ ਵਿਸ਼ ਨਹੀਂ ਕੀ।
ਮੇਰੇ ਕੋ ਪਤਾ ਹੀ ਨਹੀਂ ਥਾ, ਮੇਰੇ ਕੋ ਲੱਗਾ ਆਪ ਨੇ ਮੇਰੇ ਕੋ ਓਕੇ ਓਕੇ ਕੱਲ ਕਰਨੀ ਥੀ ਨਾ ਫਿਰ ਆਜ ਤੋਂ ਬੀਲੇਟਿਡ ਹੋ ਗਈ
ਤੋ ਬੀਲੇਟਡ ਹੀ ਬੋਲ ਦੋ ਆਪ।
ਚਲੋ, ਕੋਈ ਬਾਤ ਨਹੀਂ ਬਿਲੇਟਿਡ ਹੈਪੀ ਬਰਡੇ ਮੈਮ, ਕੰਗਰੇਚੂਲੇਸ਼ਨ ਬਹੁਤ ਬਹੁਤ।
ਥੈਂਕ ਯੂ ਕੱਲ੍ਹ ਪਾਰਟੀ ਤੋਂ ਕੀ ਐ ਘੁੰਮਣਾ ਕੈਂਸਲ ਹੋ ਗਿਆ।
ਘੁੰਮਨਾ ਕੈਂਸਲ ਕਿਉ ਹੋ ਗਿਆ।
ਮੈਂਨੈ ਸੋਚਾ ਕਿ ਗਰਮੀ ਹੋ ਗਈ ਨ‌ਈਂ ਜਾਏਂਗੇ, ਵੋ ਸੁਬ੍ਹੇ ਬਾਰਿਸ਼ ਹੋ ਗਈ
ਚਲੋ ਆਪ ਕ ਬਰਡੇ ਕਾ ਪਲੈਨ ਖਰਾਬ ਹੋ ਗਿਆ
ਹੋਰ ਕਿਆ
ਹਾਂ-ਹਾਂ।
ਹਮਾਰੀ ਨਾ ਯ ਇੱਕ ਲੜਕੀ ਹੈ ਕਮ ਪੇ
ਅੱਛਾ।
ਓ ਜੈਸੀ ਆ ਕੇ ਮੈਂ ਉਸੀ ਸ਼ਕਲ ਦੇਖਤੀ ਹੂੰ ਮੇਰੇ ਸਾਰੇ ਪ੍ਰੋਗਰਾਮ ਖ਼ਰਾਬ ਹੋ ਜਾਤੇ ਹੈ
ਅੱਛਾ, ਅੱਛਾ ਉਸਕੀ ਸ਼ਕਲ ਮਤ ਦੇਖਾ ਕਰੋ ਆਪ।
ਵੋਹ ਸਾਹਮਣੇ ਹੀ ਆ ਜਾਤੀ ਹੈ ਕਿਆ ਕਰੇ। ਅੱਾਰੀ
ਕਈ ਹੁੰਦੇ, ਇਦਾਂ ਕਈ ਐਸੇ ਹੁੰਦੇ ਐਸੇ ਬੰਦੇ, ਜੈਸੇ
ਹੋਰ ਕਿਆ?
ਹ
ਮੈਂ ਤੋ ਬਹੁਤ ਬਚ ਬਚ ਕੇ ਆਤੀ ਹੂੰਂ, ਪਰ ਉਹ ਅਚਾਨਕ ਕਈ ਵਾਰ ਸਾਹਮਣੇ ਆ ਜਾਤੀ ਹੈ, ਮੇਰਾ ਦਿਨ ਹੀ ਖਰਾਬ, ਹੋ ਜਾਤਾ ਹੈ। ਪਿਆ ਪਾਕਿਸਤ
ਕਿਆ ਕਹਿ ਰਹੇ ਹੋ?
ਮੈਨੇ ਕਿਹਾ, ਮੈਂ ਤੋਂ ਬਚ ਬਚ ਕੇ ਆਤੀ ਹੂੰ, ਪਰ ਉਹ ਅਚਾਨਕ। ਕਿ ਕਈ ਵਾਰ ਸਾਹਮਣੇ ਆ ਜਾਤੀ ਹੈ, ਮੇਰਾ ਦਿਨ ਹੀ ਖ਼ਰਾਬ ਹੋ ਜਾਤਾ ਹੈ।
ਅੱਛਾ
ਹਮ
ਸ ਕੱਟ